ਹੈਲੋ। ਹੈਲੋ
ਹੈਲੋ
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਨੇ?
ਮੈ ਸਸੀ ਵਧੀਆ, ਤੁਸੀਂ ਸੁਣਾਓ?
ਅਸੀਂ ਵੀ ਵਧੀਆ, ਹੋਰ ਕੀ ਕਰਦੇ ਵਏ ਸੀਂ?
ਅਸੀਂ ਕੁਛ ਨੀ, ਬਸ ਟੀ ਵੀ ਦੇਖ ਰਹੇ ਸੀ ਮੈਂ ਤੇ।
ਅੱਛਾ, ਟੀਵੀ ਦੇਖਦੇ ਹੋ ਸਾਡਾ ਤਾਂ ਟੀ ਵੀ ਚੱਲਦਾ ਹੀ ਨਹੀਂ ਐ।
ਕਿਉਂ ਕੀ ਹੋਇਆ?
ਉਹ ਪ ਪਹਿਲਾਂ ਤੇ ਚੱਲ ਜਾਂਦਾ ਸੀ ਪਤਾ ਨੀ ਕੀ ਹੋ ਗਿਆ ਹੁਣ ਕੋਈ ਦਿ ਕਤ ਆਈ ਹੋਈ ਏ, ਪਹਿਲੇ ਤਾਂ ਟਾਈਮ ਪਾਸ ਹੋ ਜਾਂਦਾ ਸੀ, ਟੀ ਵੀ ਚੱਲ ਰੈਂਦਾ ਸੀ ਹੁਣ ਪਤਾ ਨੀ ਕੀ ਹੋ ਗਿਆ? ਸਹੀ ਵੀ ਨੀ ਹੁੰਦਾ ਪਿਆ, ਨਵਾਂ ਹੀ ਆਏਗਾ।
ਨਹੀਂ, ਕਰਾ ਲਓ ਬਾਜ਼ਾਰੋਂ ਠੀਕ ਹੋ ਜਾਂਦਾ ਅੱਜ ਕੱਲ੍ਹ ਤੇ।
ਹਾਂ ਠੀਕ ਤਾਂ ਹੋ ਹੀ ਜਾਂਦਾ, ਨਾਲੇ ਸਾਡਾ ਨਾ ਟੀ ਵੀ ਪੁਰਾਣਾ ਹੋ ਗਿਆ, ਅਸੀਂ ਨਵਾਂ ਲਵਾਂਗੇ ਹੁਣ।
ਹਾਂ ਨਵੇਂ ਵੀ ਠੀਕ ਏ, ਨਵੇਂ-ਨਵੇਂ ਫੀਚਰ ਆ ਜਾਂਦੇ ਨੇ।
ਹਾਂ, ਨਵੇਂ ਫੀਚਰਸ ਆਦੇ ਨੇ ਵਧੀਆ-ਵਧੀਆ। ਤੇ ਨਵਾਂ ਹੀ ਲਵਾਂਗੇ ਅਸੀਂ ਹੁਣ।
ਹਾਂ।
ਪਤਾ ਹੀ ਏ ਤੁਹਾਨੂੰ, ਪੁਰਾਣਾ ਹੀ ਲੱਗਾ ਹੋਇਆ ਸਾਡੇ ਘਰ।
ਹਾਂ ਕਾਫ਼ੀ ਪੁਰਾਣਾ ਹੋ ਗਿਆ ਸੀ, ਜਦੋਂ ਮੈਂ ਆ ਕੇ ਦੇਖਿਆ ਸੀ ਜਦੋਂ ਆਇਆ ਸੀ।
ਹਾਂ। ਓਹੀ ਵਾਲਾ ਓਹੀ ਵਾਲਾ
ਹਾਂ।
ਤੁਸੀਂ ਵੀ ਕਾਫ਼ੀ ਟਰਾਈ ਕਰ ਰਹੇ ਸੀ, ਚਲਾਣ ਦੀ।
ਹਾਂ, ਉਸ ਦਿਨ ਤੇ ਚੱਲ ਗਿਆ ਸੀ।
ਆਹ ਉਹੀ ਤੁਸੀਂ ਚਲਾ ਰਹੇ ਸੀ ਨਾ ਤਾਂਹੀ
ਹਾਂ ਉਸ ਦਿਨ ਤਾਂ ਮਜ਼ਾ ਵੀ ਬੜਾ ਆਇਆ ਸੀ ਤੁਹਾਡੇ ਘਰ ਆਇਆ ਸੀ ਤਾਂ ਮੈਂ
ਹਾਂ, ਉਸ ਦਿਨ ਆਏ ਹੋ ਖੜੇ-ਖੜੇ ਚਲੇ ਗਏ ਹੋ। ਟਾਈਮ ਲੈ ਕੇ ਆਇਆ ਕਰੋ।
ਉਹ ਕੰਮ ਸੀ ਫਿਰ ਅੱਗੇ ਅਸੀ ਜਾਣਾ ਸੀ ਪਰ ਜਿੰਨੀ ਦੇਰ ਵੀ ਆਏ ਆ ਮਜ਼ਾ ਆਇਆ।
ਹਾਂ, ਉਹ ਤੇ ਹੈ ਹੀ ਹੈ ਪਹਿਲੀ ਵਾਰ ਆਏ ਸੀ ਥੋੜਾ ਟਾਈਮ ਲੈ ਕੇ ਆਉਂਦੇ। ਸਰ ਤੁਸੀਂ ਇੱਕ ਦਿਹਾੜੀ ਤੇ ਲਾ ਕੇ ਜਾਂਦੇ। ਹਾਂ ਉਹ ਤੇ ਫੇਰ ਹੈ ਹੀ ਹੈ ਕੰਮ ਵੀ ਜ਼ਰੂਰੀ ਹੈ।
ਹਮ ਆਏ ਸੀ ਉਹ ਤੁਸੀਂ ਉਹ ਕੀ ਕਹਿੰਦੇ ਨੇ ਇਡਲੀ ਬਣਾਈ ਸੀ। ਤੁਸੀਂ ਹਾਂ ਇਡਲੀ ਬੜੀ ਸਵਾਦ ਲੱਗੀ ਸੀ। ਮੈਂ ਵੀ ਕੁਕਿੰਗ ਵਗੈਰਾ ਕਰਦਾ ਰਹਿੰਨਾ ਨਾ
ਅੱਛਾ। ਤੁਹਾਨੂੰ ਕੁਕਿੰਗ ਦਾ ਸ਼ੌਕ ਹੈਗਾ।
ਹਾਂ-ਹਾਂ।
ਅੱਛਾ ਕੀ ਕੀਤਾ
ਮੈਂ ਬਣਾ ਲੈਨਾ ਬਹੁਤ ਕੁਛ ਬਣਾ ਲੈਨਾ
ਹਾਂਜੀ।
ਬਣਾ ਲੈਂਨਾ ਲਗਭਗ ਸਾਰਾ ਕੁਛ ਬਣਾ ਲੈਂਨਾ ਮੈਂ ਵੀ ਬਹੁਤ ਕੁਝ ਬਣਾ ਲੈਂਨਾ ਹਾਂ। ਐ ਮੈਂ ਥੋੜ੍ਹੇ ਪਾਗਲਖਾਨੇ ਦਾ ਅੱਗੋਂ ਲ ਲੰਘ ਰਿਹਾ ਸੀ, ਤੇ ਇਕ-ਅੱਧਾ ਆ ਗਿਆ ਸੀ।
ਗਾਈਜ਼ ਯੇ ਫੇਕ ਹੈ।
ਅੱਛਾ-ਅੱਛਾ। ਹੋਰ ਕੀ-ਕੀ ਬਣਾ ਲੈਂਦੇ ਹੋ ਤੁਸੀਂ?
ਮੈਂ ਬਣਾ ਲੈਂਨਾ ਮਤਲਬ ਬਹੁਤ ਕੁਛ ਬਣਾ ਲੈਂਦਾ ਮੈਂ ਲਗਭਗ ਸਾਰਾ ਕੁਛ ਹੀ ਆਂਦਾ ਮੈਨੂੰ ਬਣਾਣਾ'ਤੇ।
ਆ ਚਿਕਨ ਵਗੈਰਾ ਬਣਾ ਲੈਂਦੇ ਹੋਵੋਗੇ ਤੁਸੀਂ?
ਹਾਂ, ਚਿਕਨ ਵਗੈਰਾ ਪਨੀਰ ਵਗੈਰਾ ਸਨੈਕਸ
ਹਾਂ ਚਲੋ ਅੱਛੀ ਗੱਲ ਹੈ। ਆਣਾ ਚਾਹੀਦਾ ਸਾਡੇ ਘਰ ਤੇ ਕਿਸੇ ਨੂੰ ਕੁਛ ਨੀ ਆਉਂਦਾ ਸਭ ਕੁਛ ਜਨਾਨੀਆਂ ਨੂੰ ਹੀ ਬਣਾਣਾ ਪੈਂਦਾ ਹੈ।
ਕਿਸੇ ਨੂੰ ਕੋਈ ਸ਼ੌਕ ਨੀ ਹੈਗਾ, ਕੁਕਿੰਗ ਦਾ।
ਅੱਛਾ, ਨੀ ਮਨ
ਇਡਲੀ ਬਣਾ ਤੁਸੀਂ ਆਏ ਹੋ ਹੁਣ ਜਲਦੀ-ਜਲਦੀ ਚ ਇਡਲੀ ਬਣ ਸਕਦੀ ਸੀ।
ਉਹ ਬੜੀ ਸਵਾਦ ਬਣਾਈ ਸੀ ਤੁਸੀ ਜਲਦੀ-ਜਲਦੀ 'ਚ ਵੀ ਮੈਨੂੰ ਉਹ ਮੈਂ ਸੋਚਿਆ ਮੈਂ ਵੀ ਬਣਾਵਾਂਗਾ ਉਹ ਇਡਲੀ
ਹਾਂ, ਬਣਾ ਕੇ ਵੇਖਣਾ ਹਾਂ ਆਸਾਨ ਏ ਬਣਾਨਣੀ।
ਨਹੀਂ ਮੈਨੂੰ ਇਹਦੀ ਰੈਸਪੀ ਨਹੀਂ ਪਤਾ ਨਾ ਇਹ ਤੁਹਾਨੂੰ ਰੈਸਿਪੀ ਯਾਦ ਹੋਏਗੀ ਏਹਦੀ?
ਹਾਂ-ਹਾਂ। ਤੁਸੀਂ ਬਣਾਉਾਨਣੀ ਮੈਂ ਤੁਹਾਨੂੰ ਰੈਸਪੀ ਦੱਸ ਦਿੰਦੀ ਹਾਂ ਕੁਛ ਨੀ ਮ ਅਹ
ਇੱਕ ਸੈਕਿੰਡ ਰੁਕੋ ਪੇਨ ਲੈ ਕੇ ਆ ਜਾ।
ਜਿਆਦਾ ਲੰਮੀ ਚੌੜੀ ਥੋੜ੍ਹੀ ਹੈਗੀ ਰੈਸਪੀ ਐ ਵੀਂ
ਅੱਛਾ ਯਾਦ ਹੋ ਜਾਵੇਗੀ ਫੇਰ ਦੱਸ ਦੇਣ ਜੀ।
ਹਾਂ ਅ ਕੁਛ ਨੀ ਬਸ ਇਡਲੀ ਚ ਤੁਸੀਂ ਦਹੀਂ ਪਾ ਲੈ ਨਾ। ਜਿਵੇਂ ਜਿੰਨੇ ਜਿਸ ਹਿਸਾਬ ਨਾਲ ਤੁਸੀਂ ਬਣਾਨੀ ਜਿੰਨੇ ਲੋਕਾਂ ਵਾਸਤੇ ਤੇ ਜਿਵੇਂ ਤੁਸੀਂ ਆਪਣੇ ਵਾਸਤੇ ਬਣਾਨਣੀ ਹੈ ਇੱਕ ਕਟੋਰੀ ਤੁਸੀਂ ਸੂਜੀ ਜਲਾ ਲੈਣਾ ਤੇ ਉਦੋਂ ਦਹੀਂ ਪਾ ਕੇ ਉਹਦਾ ਪੂਰਾ ਪੈਟਰ ਬਣਾ ਲਿਆ ਨਾ, ਥੋੜਾ ਹਾਂ-ਹਾਂ ਬੈ ਹਾਂ ਉਹਦੇ ਵਿੱਚ ਰਾਈ, ਪਾ ਲੈਣਾ ਅ ਨੂਣ ਪਾ ਲੈਣਾ, ਮਿਰਚ ਪਾਣੀ ਹੈ। ਥੋੜ੍ਹੀ ਬਹੁਤ ਮਿਰਚ ਪਾ ਲਣਾ ਜਾਂ ਮਿਰਚ ਰਹਿਣ ਦੇਣਾ। ਨੂਨ ਪਾ ਲੈਣਾ ਆਪਣੇ ਹਿਸਾਬ ਨਾਲ। ਹਾਂ ਅਗਰ ਪਾਣੀ ਦੀ ਤੇ ਵੈਸੇ ਜ਼ਰੂਰਤ ਹੋਏਗੀ ਨੀ ਅਗਰ ਪਾਣਾ ਹੈ, ਥੋੜਾ -ਥੋੜਾ ਬੈਟਰ ਥੋੜਾ ਉਹ ਬਣਾਉਣ ਵਾਸਤੇ। ਤੇ ਪਾ ਲੈਣਾ ਪਾਣੀ ਵੀ, ਜਿਵੇਂ ਅਹ। ਬਣਾਉਦੇ ਆ ਇਡਲੀ, ਇਡਲੀ ਤੇ ਵੈਸੇ ਹੀ ਬਣਾਉਾਨਣੀ ਹੈ। ਬਾਕੀ ਇਹ ਮੇਰੀ ਦੂਸਰੀ ਵਾਲੀ ਬਣਾਈ ਸੀ, ਨਾ ਮੈਂ ਇਡਲੀ ਤੇ ਸਬਜ਼ੀਆਂ ਵਾਲੀ ਤੇ ਸਬਜ਼ੀਆਂ ਹਾਂ, ਸਾਰੀ ਵੈਜਿਸ ਨੂੰ ਚੋਪ ਕਰ ਲੈਣਾ, ਤੁਸੀਂ ਤੇ ਗਾਰਲਿਕ ਪਾਣਾ ਅਹ ਦੂਸਰੀ ਕੜਾਹੀ ਲੈਣਾ, ਉਹਦੇ ਵਿੱਚ ਤੇਲ ਪਾ ਕੇ ਥੋੜ੍ਹਾ ਗਾਰਲਿਕ ਪਾਲਣਾ, ਮਿਰਚਾਂ ਪਾਾਲਣਾ ਹਰੀਆਂ ਤੇ ਮ ਐ ਵੇਜਿਜ਼ ਜਿਹੜੀ ਚੋਪ ਕੀਤੀਆਂ ਹੋਈਆਂ, ਉਹ ਪਾ ਲੈਣਾ ਸੋਸਿਸ ਪਾਲਣਾ ਸਾਰੀਆਂ ਜੋ-ਜੋ ਤੁਹਾਨੂੰ ਪਸੰਦ ਨੇ ਸੋਇਆ ਸੋਸ, ਕੈਚਅਪ
ਅੱਛਾ, ਕਿੰਨੀ ਦੇਰ ਚ ਬਣ ਜਾਂਦਾ ਏ?
ਕੁਛ ਨੀ ਟਾਈਮ ਨੀ ਲੱਗਦਾ, ਇਹਨੂੰ ਬਿਲਕੁਲ ਵੀ। ਆਸਾਨ ਏ ਦੇਖੋ ਤੁਸੀਂ ਇਡਲੀ ਬਣਾਉਣੀ ਹੋ, ਉਹਨੂੰ ਬਣਾਉਣਦੇ ਟਮ ਬਸ ਏ ਇਹਦਾ ਬੈ ਟਰ ਥੋੜ੍ਹੀ ਦੇਰ ਪਹਿਲੇ, ਅਹ ਬਣਾ ਕੇ ਰੱਖਣਾ ਪੈਂਦਾ ਹੈ। ਇੱਕ-ਦੋ ਘੰਟੇ ਪਹਿਲੇ ਹਾਂ।
ਹੋਏਗਾ ਥੋੜਾ ਜਿਹਾ।
ਹਾਂ-ਹਾਂ, ਪਹਿਲੇ ਏਦਾ ਬੈਟਰ ਰੈਡੀ ਕਰਕੇ ਰੱਖਣਾ ਹੁੰਦਾ। ਤੇ ਇਹ ਵੈਸੇ ਇਡਲੀ ਤੇ ਝਟ ਬਣ ਜਾਂਦੀ, ਬਸ ਉਹੀ ਸਬਜ਼ੀਆਂ ਕੱਟਣ ਦਾ ਹੀ ਟਾਈਮ ਹੈ।
ਹਾਂ-ਹਾਂ, ਉੱਚ ਤੇ ਲੱਗ ਜਾਂਦਾ ਟਾਈਮ।
ਜੀ, ਹਾਂ। ਕੁਛ, ਨੀ ਫੇਰ ਉਹਦੇ ਵਿੱਚ ਇਡਲੀ ਪਾ ਦੋ। ਆਸਾਨ ਏ ਇਡਲੀ ਬਣਾਉਣੀ ਤੇ।
ਨਹੀਂ, ਏ ਵਲੀ ਤੇ ਅਸਾਨ ਏ ਮੈਂ ਬਣਾਵਾਂਗਾ।
ਹਾਂ, ਇਹ ਉਹ ਸਵਾਦ ਲੱਗਦੀ ਹੈ। ਸੋਸਿਸ ਵਾਲੀ ਹੁੰਦੀ ਨਾ ਸਵਾਦ ਬਣ ਜਾਂਦੀ ਹੈ।
ਹਾਂ ਆਓ ਤੁਸੀਂ ਵੀ ਕਿਸੇ ਦਿਨ ਤੁਹਾਨੂੰ ਵੀ ਖਵਾਵਾਂਗੇ।
ਹਾਂ ਆਵਾਂਗੀ ਤੁਸੀਂ ਚਿਕਨ ਅੱਛਾ ਬਣਾਉਂਦੇ ਹੋ, ਚਿਕਨ ਖਾਣ ਆਵਾਂਗੀ ਕਿਸੇ ਦਿਨ।
ਹਾਂ ਉਹ ਤਾਂ ਮੈਂ ਬਣਾਉਂਦਾ ਰਹਿਨਾ ਰੈਗੂਲਰ ਜਿਸ ਜਿਸ ਮਰਜ਼ੀ ਦਿਨ ਆ ਜੋ।
ਹਾਂ ਅੱਛਾ, ਚਿਕਨ ਖਾਂਦੇ ਹੋ। ਹਾਂ ਜਿੰਮ ਜਾਂਦੇ ਹੋ, ਤੁਸੀਂ ਤਾਂ ਹੀ ਖਾਂਦੇ ਹੋਵਗੇ।
ਹਾਂ, ਓ ਥੋੜਾ ਹੈਲਥ ਵਗੈਰਾ ਤ
ਹਾਂ, ਹਾਂ ਏ। ਨਾਲੇ ਖਾਣਾ ਪੈਂਦਾ ਜਿੰਮ ਵਾਲਿਆਂ ਨੂੰ ਤੇ।
ਹਾਂ ਓਥੇ ਫੇਰ ਥੋੜਾ ਪ੍ਰੋਟੀਨ ਪੂਰਾ ਇਨਟੇਕ ਲੈਣਾ ਪੈਂਦਾ।
ਹਾਂ, ਹੋਰ ਕੀ-ਕੀ ਖਾਂਦੇ ਓ?
ਮੈਂ ਐਗ ਵਗੈਰਾ ਖਾ ਲੈਨਾ, ਸੋਆਚੰਗਸ ਖਾ ਲੈਨਾ, ਪਨੀਰ ਖਾ ਲੈਨਾ। ਹੈ ਮਤਲਬ। ਨੈਚੁਰਲ ਚੀਜ਼ਾਂ ਹੀ ਖਾਨਾ ਜ਼ਿਆਦਾਤਰ ਆਰਟੀਫਿਸ਼ੀਅਲ ਪਾ ਪਾਊਡਰ ਵਗੈਰਾ ਨੀ ਖਾਂਦਾ ਮੈਂ।
ਬਜ਼ਾਰ ਦਾ ਤੇ ਨੀ ਖਾਂਦੇ ਹੋਓਗੇ ਫੇਰ ਤੁਸੀਂ?
ਹਾਂ ਮਤਲਬ ਬਹੁਤ ਘੱਟ ਕਦੀ ਕਦਾਰ ਇੱਕ ਅੱਧਾ ਦਿਨ ਹੋ ਗਿਆ ਹੋ ਗਿਆ ਬਾਕੀ ਤਾਂ ਬਹੁਤ ਘੱਟ।
ਫੇਰ ਤੁਸੀਂ ਜਿੰਮ ਕਿੰਨੇ ਦਿਨ ਜਾਂਦੇ ਓ?
ਜਿੰਮ ਮੈਂ ਚਲੇ ਜਾਨਾ ਪੰਜ ਦਿਨ ਚਲ ਜਾਨਾ ਹਫ਼ਤੇ ਚ।
ਅੱਛਾ-ਅੱਛਾ, ਹਾਂ ਠੀਕ ਐ ਐਹ ਵੀ ਵਧੀਆ ਹੈਗਾ। ਮੈਂ ਵੀ ਸੋਚ ਰੀ ਸੀ। ਜੁਆਇਨ ਕਰਾ ਪਰ ਆਲਸ ਆਦੈ।
ਓ ਬਸ ਸ਼ੁਰੂ ਤੋਂ ਆਲਸ ਹੁੰਦਾ, ਬਾਕੀ ਬਾਅ ਚੋ ਤਾਂ ਆਦਤ ਪੈ ਜਾਂਦੀ ਐ। ਫੇਰ ਨਾ ਜਾਓ ਤੇ ਅਜੀਬ ਲੱਗਦੈ।
ਫੇਰ ਮਿਲ ਪਾਦਾ ਟਾਈਮ ਵੀ ਤੇ ਨੀ ਹੈਗਾ।
ਦੇਖੋ ਹੈਲਥ ਵਾਸਤੇ ਤੇ ਦਾ ਟਾਈਮ ਨਿਕਾਲਣਾ ਈ ਚਾਹੀਦਾ ਥੋੜਾ ਟਾਈਮ।
ਆਹ ਓ ਤੇ ਫੇਰ ਹੈ ਹੀ ਐ ਹੈਲਥ ਵਾਸਤੇ ਟਾਈਮ ਨਿਕਾਲਣਾ ਪੈਂਦਾ। ਪਰ ਸਾਨੂੰ ਤਾਂ ਬਿਲਕੁਲ ਟਾਈਮ ਨੀ ਮਿਲਦਾ ਤਿੰਨੋ ਟਾਈਮ ਦੀ ਰੋਟੀ ਬਣਾਣੀ ਏ। ਤਿੰਨੋ ਟਾਈਮ ਸਭ ਕੁਛ ਹੈਗਾ। ਨ‌ਈ ਮਿਲ ਪਾਦਾ ਟਾਈਮ ਬੱਚਿਆਂ ਨੂੰ ਵੀ ਦੇਖ
ਜ਼ਾਦਾ ਘਰ ਈ ਕਰ ਲੋ।
ਹਾਂ ਘਰ, ਘਰ ਤੇ ਬਿਲਕੁਲ ਨੀ ਹੋ ਸਕਦਾ ਘਰ ਤੇ ਏਹਨਾਂ ਦੇ ਸਭ ਤ ਦਸ ਕੇ ਆਦੇ ਰਹਿੰਦੇ ਐ, ਕਿਸੀ ਨੇ ਕੁਛ ਖਾਣਾ ਕਿਸੇ ਨੇ ਕੁਛ ਖਾਣਾ। ਨਾਲੇ ਗਰਮੀ ਐਨੀ ਏ, ਦਿਲ ਈ ਨੀ ਕਰਦਾ।
ਏਦਾ ਦਾ ਸ਼ੌਕ ਕੇ ਖਾਣਾ ਓਸ ਦਿਨ ਤੁਸੀਂ ਓ ਵੀ ਬਣਾਈ ਸੀ ਕੋਲਡ-ਕੌਫੀ ਵੀ ਬੜੀ ਸਵਾਦ ਬਣਾਈ ਸੀ।
ਹਾਂ ਕੋਲਡ ਕੌਫੀ ਤੇ ਬਣਾਦੇ ਈ ਰਹਿਨੇ ਆ ਕੋਲਡ ਕੌਫੀ ਮੈਨੂੰ ਪਸੰਦ ਹੈਗੀ ਐ। ਹੋਟ ਨੀ ਐਨੀ ਵਧੀਆ ਲੱਗਦੀ, ਕੋਲਡ ਵਧੀਆ ਲੱਗਦੀ ਐ ਮੈਨੂੰ।
ਹਾਂ ਓ ਥੋੜਾ ਗਰਮੀ ਚ ਹੋ ਜਾਂਦਾ ਨਾ ਥੋੜਾ।
ਹਾਂ। ਹੋਰ ਸੁਣਾਓ ਘਰ ਸਬ ਕਿਵੇਂ ਨੇ?
ਬਸ ਸਾਡੇ ਘਰ ਤੇ ਸਭ ਠੀਕ, ਔਰ ਤੁਹਾਡੇ ਏਧਰ ਠੀ ਤੁਹਾਡੇ ਸਾਡੇ ਘਰ ਤੇ ਠੀਕ ਸਬ, ਤੁਸੀਂ ਸੁਣਾਓ ਬਸ?
ਹਾਂ, ਤੁਹਾਡੇ ਘਰ ਓ ਕੁੱਤਾ ਵੀ ਹੈਗਾ ਸੀ। ਓਨੂੰ ਕੀ ਹੋਇਆ?
ਓ ਥੋੜਾ ਬਿਮਾਰ ਪਿਆ ਵਾ। ਟ੍ਰੀਟਮੈਂਟ ਵਗੈਰਾ ਚੱਲ ਰਿਹਾ ਓਦਾ।
ਅੱਛਾ-ਅੱਛਾ, ਕੀ ਹੋਇਆ ਓਨੂੰ?
ਓ ਬਸ ਥੋੜਾ ਹੈਲਥ ਇਸ਼ੂਜ ਹੁੰਦੇ ਨੇ ਨਾ ਬਾਏ-ਬਰਥ। ਇਨਫੈਕਸ਼ਨ ਵਗੈਰਾ ਹੈ ਓਨੂੰ ਥੋੜੇ ਜੇ।
ਹਾਂ ਵੈਸੇ ਕੁੱਤਿਆਂ ਦੀ ਲਾਈਫ ਜ਼ਆਦਾ ਹੁੰਦੀ ਵੀ ਨੀ।
ਹਾਂ ਮਤਲਬ ਦਸ-ਗਆਰਾਂ ਸਾਲ ਤੋਂ ਹੁੰਦੀ ਏ।
ਹਾਂ ਫੇਰ ਵੀ ਸਾਡੇ ਘਰ ਤੇ ਪਸੰਦ ਨੀ ਕਰਦੇ।
ਨੀ ਪੈਹਲੇ ਸ਼ੁਰੂ-ਸ਼ੁਰੂ ਚ ਹੋਂਦੈ ਫੇਰ ਬਾਦ ਚ ਤੇ ਮੈਂਬਰ ਈ ਬਣ ਜਾਂਦੈ।
ਆਪ ਫੇਟ ਰੋ। ਲਗਾਵ ਓ ਜਾਂਦੈ ਕੁੱਤੇਆਂ ਨਾਲ ਵੀ ਕਾਫ਼ੀ ਹੋ ਜਾਂਦੈ। ਪਰ ਸਾਡੇ ਘਾਰ ਦੇ ਰੱਖਣ ਨੀ ਦਿੰਦੇ ਕੁੱਤੇ ਨਾ।
ਅੱਛਾ।
ਹੂੰ।
ਤੁਸੀਂ ਆਓ ਸਾਡੇ ਘਰ ਤੁਹਾਡਾ ਈ ਕੁੱਤਾ।
ਹਾਂ ਆਵਾਂਗੇ ਜਲਦੀ ਆਵਾਂਗੇ। ਤੁਸੀਂ ਵੀ ਆਣਾ ਜਲਦੀ, ਦਿਨ ਕੱਢ ਕੇ ਆਣਾ ਪੂਰਾ। ਹਾਂਜੀ-ਹਾਂਜੀ। ਚਲੋ ਫੇਰ, ਕਰਦੀ ਆਂ ਗੱਲ ਮੈਂ ਹੂੰ ਠੀਕ ਹੈ ਜੀ, ਸਸ਼ ਸ਼੍ਰੀ ਕਾਲ।